ਹੈਲੋ ਸਤਿ ਸ੍ਰੀ ਅਕਾਲ ਜੀ।
ਹੋਰ, ਕਿਵੇਂ ਓ?
ਮੈਂ ਠੀਕ ਆਂ ਬਸ, ਥੋੜੀ ਤਬੀਅਤ ਖਰਾਬ ਸੀ।
ਅੱਛਾ, ਕਿਉਂ, ਕੀ ਗੱਲ ਹੋਗੀ?
ਬਸ ਕੰਮ ਕਰ-ਕਰਕੇ ਨਾ ਥਕਾਵਟ ਹੋ ਜਾਂਦੀ, ਜਿਸ ਤਰ੍ਹਾਂ ਕਿ ਬੀਪੀ ਵਧਣ ਲੱਗ ਗਿਆ, ਹੁੰਨ ਸਿਰ ਦਰਦ ਰਹਿਣ ਲੱਗ ਗਿਆ ਬਸ। ਤਾਂ ਪਰੇਸ਼ਾਨ ਹੋ ਜਾਂਦੇ ਨ
ਤਦਾਂ
ਹੂੰ ਬਸ ਆਪਨਾ ਧਿਆਨ ਰਖ। ਕੋਛ ਨੀ ਲੈਂਦੀ ਮੈਂ ਬਸ, ਧਿਆਨ ਨੀ ਰੱਖ ਸਕਦੀ ਆਪਨਾ ਅੱਛਾ ਫੀ
ਕਿਓਂ ਤੁਸੀ ਲੈਂਦੇ ਹੋ। ਨਾ-ਨਾ ਚਾ ਤੇ ਬੜੀ ਖ਼ਰਾਬ ਕਰਦੀ ਏ।
ਬਸ ਐਹ ਚਾਹ ਈ ਹੈਗੀ ਮਨ ਖਰਾਬ
ਮਖਾਨੇ ਵਗੈਰਾ ਲੈਂਦੇ ਹੋ ਮਖਾਨੇ?
ਨਾ ਮਖਾਨੇ ਵੀ ਨਈ ਕਦੀ। ਖਾਨ ਦਾ ਟਾਈਮ ਹੀ ਨੀ ਸਾਨ ਨਈ ਸਭ ਕੁਛ ਪਿਐ ਘਰ।
ਹਾਂ-ਹਾਂ, ਐਹ ਤੇ ਗ਼ਲਤ ਗੱਲ ਏ ਨਾ
ਹੂੰ, ਬਸ।
ਆਪਨੇ ਸ਼ਰੀਰ ਦਾ ਧਿਆਨ ਤੁਸੀਂ ਰੱਖਨਾ ਐ ਨਾ। ਹੋਰ ਕਿਸੀ ਨੇ ਥੋੜੀ ਰਖਨੈ। ਲਿਆ ਕਰੋ ਜਿਵੇਂ ਕਿ ਸਵੇਰੇ ਉੱਠਦੇਆਂ ਨਾਲ ਚਾ ਨਾ ਲੋ ਤੇ ਓ ਲੋ ਮਖਾਨੇ ਰੋਸਟ ਕਰਕੇ ਨਾ ਦੇਸੀ ਘਿਓ ਵਿੱਚ ਰੋਸਟ ਕਰਕੇ ਓਹ ਨਾਲੇ ਥੋੜੇ ਬਦਾਮ ਪਾ ਲਏ ਵਿੱਚ ਓਹ ਰੋਸਟ ਕਰ ਲਏ ਹਾਂ ਨਾਲ ਦੁੱਦ ਭਾਵੇਂ ਦੁੱਦ ਇੱਚ ਵੀ ਕਾੜ ਸਕਦੇ ਹੋ ਤੁਸੀਂ, ਦੁੱਦ ਇਚ ਵੀ ਲੈ ਸਕਦੇ ਓ।
ਮੌਸਮ ਐਨਾ ਗਰਮ ਚੀਜ਼ ਇਹ ਤਾਂ ਗਰਮ ਹੁੰਦੇ ਬਦਾਮ। ਬੜੀ ਗਰਮੀ ਫੜਕੇ ਫਿਰ
ਹੋਰ ਵੀ ਚੀਜਾਂ ਬਥੇਰੀਆਂ ਹੈਗੀਆਂ ਨੇ
ਹੂੰ ਕੇਹੜੀ ਚੀਜ ਆ ਫੇਰ ਵੀ ਦੱਸ ਅੱਛਾ
ਜਿਵੇਂ ਕਿ ਦੁੱਦ ਲੈ ਲੋ ਕਸਟਰਡ ਵਾਲਾ ਦੁੱਦ ਲੋ ਵਿੱਚ ਬਦਾਮ ਪਾ ਕੇ। ਕਾਜੂ, ਓਹ ਗਰਮ ਤਸੀਲ ਨਹੀਂ ਨਾ ਹੋਂਦੀ ਓਦੀ
ਹਾਂ-ਹਾਂ, ਠੰਡਾ ਦੁੱਦ ਲਿਆਂਵਾ ਗਰਮ?
ਲੋ ਠੰਡਾ ਦੁੱਦ ੳਦਾਂ ਲੈ ਲਓ, ਠੰਡਾ ਕਰ ਲੋ, ਬਰਫ਼ ਨਾ ਪਾਓ
ਅੱਛਾ ਹਾਂ ਨੂਰਮ
ਹਾਂ, ਬੀਪੀ ਵਧਦੈ ਤਵਾਡਾ?
ਨਹੀਂ ਸੀ ਬਸ ਮੈਂ ਪਹਲੇ ਆਪਣਾ ਧਿਆਨ ਤਾਂ ਤੇ ਬਸ ਰੋਜ਼ ਹੀ ਬਸ ਗੋਲੀ ਖਾਨ ਲੱਗ ਗਈ, ਦਰਦ ਦੀ
ਓਹ ਐ ਕੰਮ ਨਾ ਕਰਨਾ ਗੋਲੀ ਗਾਲੀ ਆਦਤ ਪੈ ਜਾਏਗੀ ਤੁਹਾਨੂੰ
ਥਸ ਪੈ ਈ ਗਈ ਏ, ਰੋਜ ਮੈਂ ਕੱਲ ਨਵੇਂ ਡਾਕਟਰ ਕੋਲ ਚਲੀ ਗਈ, ਬਾਜੂ ਬੜੀ ਦਰਦ ਸੀ ਬਰਦਾਸ਼ਤ ਨਹੀਂ ਆਉਂਦੀ ਸੀ ਤਾਂ ਫਿਰ ਡਾਕਟਰ ਨੇ ਕਿਹਾ ਬਈ ਖਾਰੇ ਓ? ਮੈਂ ਕਯਾ, ਨਈ ਮੈਂ ਨਈ। ਦਰਦ ਦੀ ਗੋਲੀ ਖਾ ਰਈ ਆਂ ਫਰਕ ਨੀ ਪੈ ਰਿਆ ਬਾਂ ਦਾ, ਬੜੀ ਦਰਦ ਆ, ਵੀ ਆਕੜ ਜਾਂਦੀ ਬਾਂਹ ਰਾਤ ਐਂਝ ਲੱਗਦਾ ਜਿਵੇਂ ਹੈ ਈ ਨੀ ਬਾਂਹ ਨਾਲ ਓ ਫਿਰ ਤਾਂ ਡੋਕਟਰ ਨੇ ਚੈਕ ਕੀਤਾ ਤੁਆਡਾ ਬੀਪੀ ਇੱਕ ਸੌ ਅੱਸੀ ਹੋਇਆ ਪਿਐ ਮੈਨ ਇੱਕਦਮ ਟੈਂਸ਼ਨ ਹੋ ਗਈ
ਨਈ-ਨਈ, ਕੁਸ਼ ਨਾ ਕਰੋ, ਤੁਸੀਂ।
ਬਸ ਐ ਦਵਾਈ ਫਿਰ ਹੁਣ ਸੈਰ ਕਰਨ ਦਾ ਟਾਈਮ ਈ ਨੀ ਹੁੰਦਾ। ਬਸ ਸਾਰਾ ਦਿਨ ਘਾਰ ਦਾ ਕੰਮ ਬਸ ਹੁਣ ਬੱਚੇ ਕਦੀ ਕੁੱਛ
ਤੇ ਉੱਠ ਕੇ ਨਾ, ਤਾਜ਼ੀ ਹਵਾ ਲੋ। ਸੈਰ ਕਰੋ। ਸੈਰ ਕਰਨੀ ਪਤਾ ਕਿੰਨੀ ਜ਼ਰੂਰੀ ਏ? ਸੈਰ ਕਰਨ ਨਾਲ ਤੇ ਸਰੀਰ ਸਹੀ ਰਹਿੰ ਸਵੇਰੇ ਉੱਠ ਕੇ ਆਪਣਾ ਰੋਟੀਨ ਬਣਾਓ। ਲਾਰਮ ਲਗਾਓ, ਦੋ-ਚਾਰ ਦਿਨ ਦਿੱਕਤ ਹੋਏਗੀ ਤੁਵਾਨੂੰ। ਫੇਰ ਉਸ ਤੋਂ ਬਾਅਦ ਤੁਹਾਡਾ ਬਨਜੇਗਾ ਟਾਈਮ ਬੇਅਸ। ਮੈਂ ਉੱਠਣਾ ਈ ਉੱਠਣਾ। ਦੱਸ ਊ, ਮਸ ਊ ਅੱਧਾ ਕਿਲੋ ਮਟਰੀ ਈ ਚਲੇ ਜੋ। ਆਣ ਜਾਣ ਕਰੋ। ਬੜਾ ਫ਼ਰਕ ਪੈਂਦਾ। ਹੂ ਮੋਟਾਪ ਐਵੀ ਏ ਤੁਵਾਡਾ।
ਮੋਟਾਪਾ ਵੈਸੇ ਸਰੀਰ ਠੀਕ। ਬ ਪੇਟ ਜ਼ਿਆਦਾ ਵਧਿਆ ਹੋਇਆ ਬਸ।
ਅੱਛਾ-ਅੱਛਾ, ਪੇਟ ਵਧਿਆ। ਪੇਟ ਵਧਣ ਵਾਸਤੇ ਤੇ ਫੇਰ ਉਹ ਗਰਮ ਪਾਣੀ ਲਓ। ਇੱਕ ਗਿਲਾਸ ਗਰਮ ਪਾਣੀ ਸਵੇਰੇ ਉੱਠ ਕੇ ਪੀਓ। ਨਿੰਬੂ ਪਾ ਕੇ ਵਿੱਚ ਨਾ। ਗੁਨ-ਗੁਨਾ ਹੋ ਨਾ, ਜਿਆਦਾ ਗਰਮ ਨੀ। ਗੁਨ-ਗੁਣਾ ਪਾਣੀ ਬ ਸ਼ਹਿਦ ਮਿਲਾ ਲੋਓ। ਥੋੜ੍ਹੀ ਜੀ ਸ਼ਹਿਦ ਮਿਲਾ ਕੇ, ਉਹਨੂੰ ਪੀਓ। ਆਂ ਟਮਾਟਰ, ਗੋਭੀ ਤੇ ਨ੍ਹੀਂ ਜੇ ਖਾਂਦੇ। ਉਦੇਂ ਨਾਲ ਵੀ ਜ਼ਿਆਦਾ ਮੋਟਾਪਾ ਹੋ ਜਾਂਦਾ।
ਅੱਛਾ, ਨਹੀਂ ਟਮਾਟਰ ਤਾਂ ਅਸੀਂ ਪਾਉਂਨੇ ਈ ਆ ਅਸਲ ਵਿੱਚ।
ਹਾਂ, ਬਸ ਘੱਟ ਈ ਖਾਇਆ ਕਰੋ ਨਾ। ਬਾਰ ਦਾ ਤੇ ਨੀ ਹਾਂਜੀ, ਬਾਰ ਦਾ ਜੰਕ-ਫੂਡ ਵਗੈਰਾ।
ਨਾ ਬਾਹਰ ਦਾ ਤਾਂ ਬੜਾ ਘੱਟ, ਮੈਨੂੰ ਪਸੰਦ ਈ ਨੀ ਐ।
ਹਾਂ, ਸਲਾਦ ਖਾਂਦੇ, ਸਲਾਦ ਸਵੇਰੇ?
ਸਲਾਦ ਤਾਂ ਬੜਾ ਈ ਘੱਟ ਨਾ ਕਦੇ ਨੀ ਖਾਦੀ, ਸਲਾਦ ਮੈਂ।
ਨਾ ਜਦੋਂ ਭੁੱਖ ਲੱਗੇ ਨਾ, ਸ ਤਲਾਦ ਖਾਓ‌। ਹਾਂ, ਸਲਾਦ ਬੜਾ ਫਾਇਦੇਮੰਦ ਹੁੰਦ ਦਾ, ਸਲਾਦ ਵਰਗੀ ਚੀਜ਼ ਨੀ ਐ।
ਹੂੰ, ਅੱਗੇ ਤੋਂ ਈ ਸ਼ਾਮੀ ਕੈ ਰਿਆ ਸੀ ਬੱਚੇ ਖਾਲੀ ਪੇਟ ਖੀਰੇ ਖਾਣ ਨਾ, ਬਿਲਕੁਲ ਠੀਕ ਰਏਗਾ।
ਹਾਂ, ਖਾਲੀ ਪੇਟ ਬੜੇ ਫ਼ਾਇਦੇਮੰਦ ਨੇ ਖੀੜੇ।
ਨਾ-ਨਾ ਚਾਹ ਦੀ ਪਈ ਹੁੰਦੀ ਏ, ਬਸ ਚਾਹ ਪੀਣੀ ਏ।
ਚਾਹ ਦੀ ਤਲਬ ਛੋੜਨੀ ਪਏਗੀ ਨਾ‌। ਚਾਹ ਤੇ ਬੜੀ ਖ਼ਰਾਬ ਕਰਦੀ ਏ ਅੰਦਰ, ਔੰਦੇ ਨਾਲ ਗੈਸ ਬਨਦੀ ਏ।
ਹਾਂ, ਉਹ ਤਾਂ ਫੇਰ ਹੋਣੀ ਗੈ ਕਰਕੇ ਹੁਣ, ਦਵਾਈ ਪੈਲੇ ਸ਼ਾਮੀ ਲੈ ਕੇ ਆਈ ਖਾਈ ਏ, ਫੇਰ ਹੋਨ ਖ਼ੁਰਾਕ ਖਾਈ ਏ, ਤੇ ਹੁਣ ਥੋੜਾ ਫਰਕ ਲੱਗ ਰਿਆ ਸਿਰ ਨੂੰ। ਬੀ ਸਵੇਰੇ ਗਰੇ ਵੀ ਨੀਂਦ ਆਈ ਜਾ ਰੀ, ਚੱਕਰ ਆ ਰੇ ਨੇ। ਫੇਰ ਕਾਮ ਤਵਾਨੂੰ ਪਤਾ ਕਿ ਸਾਰਾ ਕੰਮ ਆਪ ਈ ਤੇ ਕਰਨਾ ਐ। ਕਿ ਨੀ ।
ਕਰਿਆ ਕਰੋ, ਸਵੇਰੇ ਉੱਠ ਕੇ। ਜਿਵੇਂ ਕਿ ਹੱਥਾਂ ਨੂੰ ਹਿਲਾਣਾ, ਪੈਰਾਂ ਨੂੰ, ਤਾਲੀ ਵ ਜਾਨਾ ਹਥਾਂ ਨਾਲ, ਠੀਕ ਹੈ ਨਾ ਓਦੇ ਨਾਲ ਵੀ ਬੜਾ ਫ਼ਰਕ ਪੈਂਦੈ।
ਥੋੜਾ ਜਿ ਮੰਲ ਕੇ, ਥੋੜੇ ਜਿ ਪੰਜ ਦਸ ਮਿੰਟ ਕਰਣੀ।
ਤਲੀਆਂ ਤੇ ਤੇ।
ਹੂੰ, - ਹੂੰ ਬਸ ਕਦੀ ਹੋਯਾ ਬਜੀ ਪੰਜ ਮਿੰਟ। ਕਰ ਲਿਣੀ ਆਂ ਸਵੇਰੇ-ਸਵੇਰੇ ਉੱਠ ਕੇ। ਜਿਵੇਂ ਵੀ ਕਬਜ਼ ਹੋ ਜਾਂਦੀ ਏ ਨਾ, ਬਿਲਕੁਲ ਕਬਜ ਈ ਰੈਣ ਲੱਗ ਗੀ, ਹਾਂ ਹੱਥਾਂ ਤੇ ਨਾ
ਛ
ਬਈ ਤੇਲ ਜਿਵੇਂ ਕਿਸੇ ਨੇ ਦੱਸਿਆ ਸੀ, ਬਈ ਤੇਲ ਮਲ ਕੇ ਨਾ ਉਂਗਲਾਂ ਦੀ ਮਿਸਾਜ ਗੋਲ-ਗੋਲ ਮਾਲਸ਼ ਰਾਈ, ਫੂ ਜਨਾ ਨੂੰ ਕਦੇ ਲਸਾਂ ਆਯਾ ਹੁੰਦੈ ਅਈਔ, ਮਜਬੂਤ ਹੁੰਦੀ ਏ।
ਹੋਦ ਵੰਸ਼ ਖੁੱਲਦੀਆਂ ਨੇ ਨਸਾਂ, ਅੱਛਾ।
ਹੂੰ।
ਹਾਂ, ਤੇ ਆਵਲਾ ਵੀ ਖਾਇਆ ਕਰੋ ਇੱਕ।
ਆਵਲਾ
ਆਂਵਲਾ, ਸੁੱਕਾ ਆਵਲਾ ਨੀ ਹੁੰਦੇ ਆਂਵਲੇ ਦਾ ਮੁਰੱਬਾ ਵੀ ਹੁੰਦਾ ਵੀ। ਹਾਂ, ਓ ਵੀ ਖਾਲੋ ਚਾਏ। ਇਹ ਖਾਓ ਰੋਜ਼। ਔੰਦੇ ਨਾਲ ਨਾ ਹਾਰਟ ਦੇ ਜਿਵੇਂ ਬੜਾ ਫਰਕ ਪੈੰਦੈ।
ਹੂੰ ਹੂੰ, ਹਾਂ।
ਵਾਲ ਵੀ ਵਧੀਆ ਹੁੰਦੇ ਨੇ ਮੁਲੈਮ, ਆਵਲੇ ਦੇ ਬੜੇ ਫੈਦ ਹੈਗੇ ਨੇ ਬੌਤ ਜੈਦਾ। ਅੱਖਾਂ ਦੇ ਅੱਖਾਂ ਦੇ
ਆਹੋ ਔੰਦੇ ਮਿੱਠਾ ਕਾੜਦੇ ਰਸ਼ਨ ਹੋ ਜਾਂਦੀ ਏ ਮਿੱਠਾ। ਹੋਰ ਠੰਡਾ ਲੱਗਦੈ, ਠੰਡਾ ਪਾਣੀ ਨਹੀਂ ਪੀਤਾ ਮੈਂ ਤਾਂ ਗਰਮੀ ਚ।
ਬਣਾ ਲੋ, ਅਚਾਰ ਵਗੈਰਾ।
ਅੱਛਾ, ਹਾਂ ਔ ਢਕਣੇ ਸੀ ਮਨੂ।
ਹਾਂ, ਇੱਕ ਬਦਾਮ ਦੀ ਤੇਲ ਦੀ ਮਾਲਿਸ਼ ਵੀ ਕਰਿਆ ਕਰੋ ਸੇਰ ਤੇ। ਹਾਂ, ਓਹ ਵੀ ਬੌਤ ਵਧੀਆ ਹੌਂਦੈ। ਬੰਦਾ ਟੈਨਸ਼ਨ ਫ੍ਰੀ ਰਹਿੰਦਾ, ਕੋਈ ਜਿਵੇਂ ਕੋਈ ਸਾਨੂੰ ਡਿਪ੍ਰੈਸ਼ਨ ਹੋ ਜਾਂਦਾ।
ਹੰਮ ਹੰਮ ਹ ਹ।
ਉਹ ਦੇ ਨਾਲ ਵੀ ਤੇਲ ਦੀ ਮਾਲਿਸ਼ ਕਰੋ, ਬਦਾਮ ਦੇ ਤੇਲ ਦੀ। ਬਦਾਮ ਦਾ ਤੇ ਆਵਲੇ ਦਾ ਨਾ ਬਣਾ ਲੋ ਚਾਹੇ ਘਰ ਹੀ ਬਣਾ ਲੋ।
ਤੇਲ ਤਾਂ ਤਾਂ ਘਰਦਾ ਪਿਆ ਹੋਇਆ ਮੇਰਾ।
ਹਾਂ ਉਹਦੇ ਨਾਲ ਕਾਲੇ ਵਾਲ ਹੁੰਦੇ ਨੇ। ਵਾਲ ਜਦੇ ਚਿੱਟੇ ਹੁੰਦੇ ਨੇ ਹਾਂ।
ਹਾਂ।
ਹੰਮ ਬੜਾ ਫਾਇਦੇਮੰਦ ਨੇ ਆਵਲਾ। ਅਸੀ ਨਾ ਊਟ ਪਟਾਗ ਚੀਜ਼ਾਂ ਖਾ ਲੈਦੇ ਹਾਂ ਬਸ। ਇਹਦੇ ਨਾਲ ਬਸ ਫਰਕ ਆਦਾ, ਸਾਨੂੰ ਖਾਣਦਾਨੀ ਨਾਲ ਜਿਵੇਂ ਅਸੀਂ ਸਵੇਰੇ ਸਲਾਦ ਖਾਈਏ, ਉਸ ਤੋਂ ਬਾਅਦ ਬਾਰਾਂ ਵਜੇ ਫਰੂਟ ਖਾ ਲਈਏ। ਠੀਕ ਹੈ ਨਾ ਰੋਟੀ ਘੱਟ ਖਾਓ, ਰੋਟੀ ਵੀ ਨੁਕਸਾਂਨ ਦਿੰਦੀ ਹੈ ਰੋਜ਼ ਦੀ।
ਹੰਮ ਹੰਮ ਰੋਟੀ ਕ
ਜਿਵੇਂ ਫਰੂਟ ਜ਼ਿਆਦਾ ਖਾਓ। ਵੀਕਣਾਸ ਤੇ ਫਰੂਟ ਜ਼ਿਆਦਾ ਖਾਓ।
ਹਾਂ ਸੁਣਿਆ ਸੀ ਵੀ ਦੋ ਕੇਲੇ ਖਾਓ ਰੋਜ਼ ਹ ਕਬਜ਼ ਬਸ ਹੁਣ ਰਹਿਣ ਲੱਗ ਗਈ ਨਾ। ਤਾਂ ਹੀ ਮੈਨੂੰ ਲੱਗਦਾ।
ਕਬਜ਼ ਰਹਿੰਦੀ ਤੇ
ਬਸ ਮੈ ਨਾਲ ਚੁੱਕ ਦਵਾਈਆਂ ਦੀ ਬੜੀ ਦਵਾਈਆਂ ਖਾਣ ਲੱਗਿਆਂ।
ਦਵਾਈਆਂ ਖ਼ਰਾਬ ਕਰ ਜਾਣਗੀਆਂ ਅੰਦਰ ਤੁਹਾਨੂੰ ਨੁਕਸਾਨ ਦਿੰਦੀਆਂ ਨੇ।
ਬਸ ਪੂਰਾ ਪਤਾ ਹੀ, ਦਵਾਈ ਤੇ ਫ਼ਰਕ ਨੀ ਪਿਆ ਬਾਂਹ ਦਾ ਤਾਂ ਬਸ ਉਹ ਮੈਨੂੰ ਸਾਰੇ ਹੀ ਬੋਲਣ ਲੱਗਗੇ ਤੂੰ ਧਿਆਨ ਨੀ ਰੱਖਦੀ।
ਬਾਜੂ ਮਤਲਬ ਦਰਦ ਰਹਿੰਦੀ ਹੈ।
ਬਾਜੂ ਬਸ ਜੋੜਣ‌ ਜਗ੍ਹਾ ਦਰਦ ਰਹਿੰਦੀ ਹੈ, ਹੁਣ ਵੀ ਦਰਦ ਹੋ ਰਹੀ ਹੈ।
ਹੂ, ਜਿਆਦਾ ਕੰਮ ਕਰਦੇ ਹਨਾ ਤਾਂ ਚੱਲ ਜਿਆਦਾ ਹੁੰਦੀ ਆ ਤੁਹਾਨੂੰ।
ਫੇਸ਼ੀਅਲ ਬੜੀ ਜਿਆਦਾ ਹੈਗੀ ਆਪਣਾ ਵੀ ਕਰਨਾ, ਫੇਰ ਭੈਣ ਦਾ ਵੀ ਕਰਨਾ। ਦੇ ਕੋਲ‌ ਜਾਂਦੀ ਹੈ। ਉਹ ਗ ਗੱਲੀ ਖਿਝੇ ਸੀ ਫਿਰਨਾ ਜਾਂਦਾ ਮੰਦਾਦਾ ਫ ਕਦੋਂ ਠੀਕ ਹੋਏਗੀ।
ਹਾਂਜੀ।
ਸਾਨੂੰ ਵੀ ਮਜਬੂਰੀ, ਉਹਦੀ ਵੀ ਮਜਬੂਰ ਨੋਟੀਸ ਹਾਂ ਲ ਹੱਸ। ਰਾਤੀਂ ਇਨ੍ਹਾਂ ਦੇ ਪ ਹਾਜੀ। ਬਸ ਠੀਕ- ‌ਠੀਕੇ ਮੈਨੂੰ ਤਾਂ ਭੇਜ ਦੋ। ਫਿਰ ਠੀਕ ਰਹਿੰਦਾ ਸਰੀਰ ਠੀਕ ਨਾ ਹੋਵੇ ਗੁੱਸਾ ਆਉਂਦਾ‌ ਮੇਨੂੰ।
ਹਾਂ, ਇਹ ਤੇ‌ ਹੇਇਏ। ਚਿੜਚਿੜਾਪਨ ਬੰਦਾ ਠੀਕ ਨਾ ਹੋ ਤੇ ਚਿੜਚਿੜਾਪਨ ਆ ਜਾਂਦਾ ਵੀ। ਮੈਂ ਕਿਉਂ ਮੈਂ ਵੀ ਹਾਂ।
ਹਾਂ। ਕੱਪੜੇ ਧੋਤੇ ਤੈਅ ਨਹੀਂ ਕੀਤੇ ਕੱਲ ਫਿਰ ਧੋਤੇ। ਨ ਉਹਮੀ ਪ ਬਰਸਗਰ
ਅੱਛਾ ਬੇਟੀ ਨੀ ਹੈ ਤੁਹਾਡੀੇੇ ਟੀ
ਛੋਟੀ ਹੈਗੀ ਤੇ ਉਹ ਪੜਦੀ ਹੈ ਫਿਰ ਹੁਣ। ਮ ਵੀ ਦੋ ਦਿਨ ਤਾਂ ਸਕੂਲ ਨੀ ਗਈ ਅੱਜ ਗਈ ਸੀ ਉਹਨੂੰ ਬੁਖਾਰ ਹੋਆ ਪਿਆ ਸੀ।
ਹ ਮੌਸਮ ਥੋੜਾ ਚੱਲ ਰਿਹਾ ਨਾ।
ਖਾਂਦੇ ਨੇ।
ਹਾਂ, ਬੱਚਿਆਂ ਨੂੰ ਹੀ ਆਦਤ ਪੈ ਜਾਂਦੀ ਸ਼ੁਰੂ ਤੋਂ। ਸਹੀ ਚੀਜ਼ਾਂ ਬੱਚਿਆਂ ਨੂੰ ਵੀ ਸ਼ੁਰੂ ਤੋਂਏ ਨਾ ਅਸੀਂ ਬੱਚੇ ਕਿੱਥੇ ਪਹਉਣ ਜਾਣ। ਹੂ, ਫਰੂਟ ਜ਼ਰੂਰ ਖਾਓ ਤੁਸੀਂ ਹਨ ਆਪਣੀ ਸਿਹਤ ਦਾ। ਧਿਆਨ ਰੱਖਿਆ ਕਰੋ।
ਫੂਟ ਪੀਆ ਵੀ ਹੋਇਆ ਮੈਂ ਹੁਨੇ ਵੇਖਿਆ ਫਰੀ ਚ ਥੈਬ ਚ' ਬੰਦ ਸੀ। ਮ ਖੋਲ ਕੇ
ਦੇ ਹਾਂ ਸਾਨੂੰ ਟਾਈਮ ਮਿਲਦਾ ਨੀ ਖਾਣ ਦਾ। ਬਸ ਉਹ ਪਏ- ਪਏ ਸੜ ਜਾਂਦੇ ਨੇ।
ਉਹ ਖਰਾਬ ਹੋ ਜਾਂਦਾ ਪਿਆ- ਪਿਆ ਬਸ ਮੈਂ ਜਿਆਦਾ ਹੀ ਡਸਟਬਿਨ ਸੁੱਟਣੀ ਆ।
ਹੂ ਕੀ ਫਾਇਦਾ ਹੋਇਆ ਫੇਰ ਉਹਦਾ, ਇੰਨਾ ਫਾਇਦਾ ਤੇਨਾ ਨਾ ਹੋਇਆ ਲਿਆਉਣ ਦਾ ਫੇਰ। ਨੁਕਸਾਨ ਈ ਹੋਇਆ ਸਾਡਾ, ਓ ਕੱਢੋ ਟਾਈਮ ਕੱਢਨਾ ਪੈਂਦਾ ਨਾ ਅਸੀਂ ਓਸ ਟੈਮ ਖਾਨਾ ਈ ਖਾਨੈ ਫਰੂਟ।
ਹਾਂ-ਹਾਂ ਬਸ ਕੁਛ ਹੈ ਏ ਗੇਆ ਬੜਾ ਕੁਛ ਫੇਰ ਖਾਨ ਨੂੰ ਹੁੰਦੈ ਫੇਰ ਕੋਈ ਨਾ ਕੋਈ ਹਜਾਰ ਈ ਅਸੀਂ ਖਾਂਦੇ ਨੀ ਆਂ। ਮੈਂ ਕਿਆ ਜਿਸ ਤਰਾਂ ਵੀ ਖਾਨ ਬਟ ਕੋਈ ਵੀ ਹੁੰਦਾ ਨਾ ਕੋਈ ਆ ਗੇਆ ਫੇਰ ਤੇ ਓ ਸਮਝ ਦੋ ਰੋਜ਼ ਖਾਂਦੀ ਹੋਨੀ ਆ। ਹੋ ਜਾਂਦਾ ਨਾ ਕਈ ਵਾਰ ਫੇਰ, ਤਾਂ ਫੇਰ ਬਸ ਹਾਂ ਚਾ ਨਾਲ ਪਤਾ ਨੀ ਚਾ ਜਾਦਾ ਪੀਂਨੀ ਆ ਮੈਂ ਖੁਰਾਕ ਦੱਸਨੀ ਆ ਵੀ ਬੜੀ ਜਿੰਦੇ
ਦੋ ਬਿਲਕੁਲ-ਬਿਲਕੁਲ ਬੰਦ ਕਰ ਦੋ ਜੇ ਚਲੋ ਨਈਂ ਛੋੜੀ ਜਾਂਦੀ ਇੱਕ ਟੈਮ ਕਰ ਦੋ। ਇੱਕ ਤੋ ਦੋ ਟੈਮ ਕਰਦੋ ਸਵੇਰੇ ਸ਼ਾਮੀ ਪੀ ਲਓ ਹੋਰ
ਹੂੰ ਬੜੀ ਕੋਸ਼ਿਸ਼ ਕਰਦੀ ਆਂ ਫੇਰ ਵਾਰਿਸ਼ ਸ਼ਾਹ ਮੈਂ ਸੋਨਾ
ਚਲੋ ਠੀਕ ਐ ਅਪਨਾ ਧਿਆਨ ਰੱਖਨਾ। ਹਾਂਜੀ। ਹਾਂਜੀ-ਹਾਂਜੀ ਹਾਂ ਠੀਕ ਐ ਓਕੇ ਸਸ ਰੀ ਕਾਲ।
ਸਸ ਰੀ ਕਾਲ।
ਹਾਂਜੀ।